ਲੋ, ਹਾਂਜੀ ਆਉਂਦੀ ਐ ਜੀ ਸਤਿ ਸ੍ਰੀ ਕਾਲ ਜੀ।
ਹਾਂਜੀ, ਸਤਿ ਸ਼੍ਰੀ ਕਾਲ, ਹੋਰ ਸੁਣਾਓ ਕਿੱਦਾ ਠੀਕ ਹੋ?
ਹਾਂਜੀ ਠੀਕ ਏ, ਤੁਸੀਂ ਕਿਵੇਂ ਹੋ ਜੀ?
ਹਾਂਜੀ, ਮੈਂ ਵੀ ਵਧੀਆ ਠੀਕ-ਠਾਕ।
ਠੀਕ ਏ ਜੀ, ਹੋਰ ਕਿਵੇਂ ਏ ਤੁਹਾਡੇ ਘਰੇ ਸਾਰੇ ਬਾਲ ਬੱਚੇ ਕਿਵੇਂ ਏ ਜੀ?
ਹਾਂਜੀ-ਹਾਂਜੀ ਸਭ ਠੀਕ-ਠਾਕ ਦੀਦੀ ਹਮ।
ਹੋਰ ਕਿਵੇਂ ਕੀ ਮਤਲਬ ਅੱਜ ਕੱਲ੍ਹ ਕੀ ਹੈਗਾ ਜਿਵੇਂ ਆਪਨੇ ਆਂਢ-ਗੁਆਂਢ 'ਚ ਕੋਈ ਹੈਗਾ।
ਲ ਬਸ ਕਰੀਏ ਨਸ਼ੇ ਨਾਲ ਕਦੀ ਕਿਸੇ ਨੇ ਔ ਕੁੱਛ ਪੀ ਲਿਆ-ਪੀ ਲਿਆ ਹੋਰ। ਬਸ ਲੈ ਕੇ ਬਸ ਕਦੀ ਕਿਸੇ ਕੋਈ ਡੈਥ ਹੋ ਗਈ ਯਾਂ ਔ ਗਿਆ ਔ ਗਿਆ ਸਾਡੇ ਪਰਸੋਂ ਗੁਆਂਢ 'ਚ ਇੱਕ ਲੜਕਾ ਰੈਂਦਾ ਸੀ ਉਨੇ ਓਵਰਡੋਜ ਕਰ ਲਈ ਨਸ਼ੇ ਦੀ ਉਨੇ ਤੇ ਔ ਵਿਚਾਰਾ ਹੋ ਗਿਆ ਤੇ ਇੰਨੀ ਸੋਹਨੀ ਫੈਮਿਲੀ ਬਸ ਵਾਈਫ ਵੀ ਹਲੇ ਉਹਦੀ ਪੱਚੀ-ਛੱਬੀ ਸਾਲ ਦੀ ਵਾਈਫ ਐ ਉਦੀ। ਤੇ ਇੱਕ ਬੇਟੀ ਏ ਉਦੀ ਸਿਰਫ। ਹਾਂਜੀ, ਸੱਤ-ਅੱਠ ਸਾਲ ਦੀ ਬੜਾ ਦੁੱਖ ਹੋਇਆ ਘਰ ਕੋਈ ਹੋਰ ਪਰਿਵਾਰ ਵੀ ਹੈ ਨੀ ਕੋਈ ਬ੍ਰਦਰ ਨੀ ਔਦੇ ਕੋਈ ਸਿਸਟਰ ਨੀ ਬਸ ਘਰ ਕੱਲੀ ਇੱਕ ਬਜ਼ੁਰਗ ਮਾਤਾ ਉਹਦੇ ਵਿਚਾਰੇ ਦੀ।
ਹਾਂਜੀ, ਸਹੀ ਗੱਲ ਏ ਜੀ, ਹਾਂਜੀ ਪਰ ਹੋਰ ਨਸ਼ਾ ਹੋਵੇ ਤਾਂ ਛੁ ਆ ਮਤਲਬ ਜੇੜਾ ਆ ਨਸ਼ਾ ਹੋਰ ਚੱਲਿਆ ਨਵਾਂ ਚਿੱਟਾ ਜਿਆ ਜੀ ਆ ਨਹੀ ਜੀ ਏਂਦੇ ਨਾਲ ਜਾਦਾ ਹੋਰ ਸਿਸਟਮ ਖ਼ਰਾਬ ਹੋ ਜਾਂਦਾ ਜੇ। ਹਾਂਜੀ, ਪਰਾ ਆਦਾਂ ਛੁਟਦੇ ਨੀ ਜੀ ਆ ਜੇੜਾ ਇੱਕ ਲੱਤ ਲੱਗ ਜਾਂਦੀ ਆ ਉਨੂੰ ਆ ਕਦੇ ਨੀ ਛੁਟਦਾ ਜੀ ਆ ਨਸ਼ਾ। ਬੋਤ ਬੁਰਾ ਹਾਲ ਹੈ ਜੀ ਨਸ਼ੇ ਤਾਂ ਸਾਡੇ ਪੰਜਾਬ 'ਚ ਤਾਂ ਬੋਤ ਬੁਰਾ ਹਾਲ ਹੋ ਗਿਆ ਜੀ ਤਾਂ ਬੋਤ ਹੋ ਗਿਆ ਘਰ ਦੇ ਘਰ ਬਰਬਾਦ ਹੋ ਗਏ ਜੀ ਇਦੇ ਨਾਲ ਤਾਂ।
ਹੋਰ ਕੀ ਬੱਚੇ ਸਮਝਦੇ ਨੀ ਹੈਗੇ ਜਿੰਨਾ ਮਰਜੀ ਨਿਆਂ ਸਮਝਾ ਲੋ ਆਸੇ-ਪਾਸੇ ਹੁਣ ਕਹਿ ਕੇ । ਲਾ ਦੇ-ਦੇ ਕੇ ਬੱਚਿਆਂ ਨੂੰ ਸਮਝਾਣਾ ਪੈਂਦਾ ਬੇਟਾ ਦੇਖ ਆ ਕੰਮ ਨਈ ਕਰਨਾ ਏਦਾਂ ਨੀ ਕਰਨਾ ਓਦਾਂ ਨੀ ਕਰਨਾ ਆ ਇਸ ਨਸ਼ੇ ਨਾ ਏਦਾਂ ਹੁੰਦਾ ਓਦਾਂ ਹੁੰਦਾ ਬੱਚਿਆਂ ਨੂੰ ਦੱਸਣਾ ਪੈਂਦਾ ਹੁਨ।
ਸਹੀ ਗੱਲ ਐ ਜੀ।
ਬੱਚੇ ਹਲੇ ਤੇ ਚਲੋ ਛੋਟੇ ਆ ਜਦੋਂ ਬੱਚੇ ਡਰ ਲੱਗਦਾ ਯੰਗ ਏਜ਼ 'ਚ ਆਣਾ ਬੱਚਿਆਂ ਨੇ ਦੇਖੋ। ਪੂਰੇ ਕਿਸੇ ਨੂੰ ਏਦਾਂ ਕਰਦੇ ਹੋਏ ਤੇ ਕਿਤੇ ਮਾਇੰਡ ਚ ਬੱਚੇ ਮਾਇੰਡ ਸ਼ਾਰਪ ਹੁੰਦੇ ਸੋਚਦੇ ਬੱਚੇ ਐ ਤਰੱਕੀ ਕਰ ਰਏ।
ਹਾਂਜੀ, ਸਈ ਗੱਲ ਹੈ ਜੀ। ਪਰ ਬੱਚਿਆਂ ਦੇ ਨਾਲ ਆਪਾਂ ਕਿੰਨਾ ਹੀ ਦੇਰ ਰਹੀਏ ਜੀ ਬੱਚੇ ਦੀ ਆਪ ਦੀ ਬੁੱਧੀ ਹੁੰਦੀ ਏ ਜੀ ਕਿੰਨਾ ਕੁ ਉਨੂੰ ਸਮਝਾਈਏ। ਕਿੰਨੇ ਉਹਨਾਂ ਦੇ ਨਾਲ ਰਈਏ ਕੇੜਾ ਬੱਚਾ ਮਤਲਬ ਉਨਾਂ ਨੂੰ ਔ ਵੇਖਣਾ ਪੈਂਦਾ ਔ ਕਿਦੇ ਨਾਲ ਸੰਗਤੀ 'ਚ ਕੇੜੀ ਸੰਗਤੀ 'ਚ ਹੈਗਾ ਏ ਜੀ। ਜੇ ਬੁਰੀ ਸੰਗਤੀ 'ਚ ਵੇਖਦਾ ਇਮੋਸ਼ਨ ਆਪਨੇ ਆਪ ਸਿਖਾ ਦਿੰਦੀ ਏ ਜੀ ਬੰਦੇ ਹੋਰ ਬਹੁਤ ਅਜ ਬੁਰਾ ਹਾਲ ਹੋ ਗਿਆ।
ਬਸ ਬੱਚੇ ਦਾ ਏਈ ਐ ਮੇਨ ਗੱਲ ਬੱਚੇ ਦਾ ਬਸ ਮਾਹੌਲ ਸਈ ਰੱਖੋ। ਤੇ ਬੱਚੇ ਨੂੰ ਮਤਲਬ ਯਾ ਦੇਖੋ ਉਦੇ ਫਰੈਂਡ ਸਰਕਲ ਦੇਖੋ ਉਦਾ ਕਿੱਦਾਂ ਦਾ ਬੱਚੇ ਨੂੰ
ਹਾਂਜੀ ਸਹੀ ਗੱਲ ਹੈ ਜੀ ਹੋਰ ਹਾਂ ਏ ਤਾਂ ਹੈ ਬਸ ਨਸ਼ੇ ਕਾਂ ਤਾਂ ਏ ਬੱਚਾ ਨੌਕਰੀ ਲੱਗੇ ਨਾ ਲੱਗੇ ਬਸ ਨਸ਼ੇ ਵਾਰੇ ਨਾ ਜਾਵੇ ਬਸ
ਹਾਂਜੀ ਹਾਂਜੀ ਇਹ ਤਾਂ ਬਹੁਤ ਬੁਰੀ ਚੀਜ਼ ਹੈ ਹਾਂਜੀ ਹਮ ਬਹੁਤ ਬੁਰੀ ਚੀਜ਼ ਹੈ ਹੁਣ ਏਦਾ ਹੀ ਬਸ ਮੈਰਿਜ ਮੂਰਿਜ ਵੀ ਫਿਰ ਹੋ ਜਾਂਦੀ ਕਈਆਂ ਦੀ ਕਈਆਂ ਦੀ ਕਿੱਦਾਂ ਘਰ ਖਰਾਬ ਹੋ ਜਾਂਦੇ ਵਿਚਾਰੇ ਦੇ ਜਨਾਨੀਆਂ ਵਿਚਾਰੀ ਸਾਰੀ ਉਮਰ ਕੱਲਪਦੀਆਂ ਰਹਿੰਦੀਆਂ
ਤੇ ਹੋਰ ਸਾਡੇ ਤਾਂ ਆਪ ਇੱਧਰ ਹੈਗੇ ਆ ਜਿਹੜੇ ਜਿਹਨ੍ਹਾਂ ਦੇ ਬਸ ਦੋ ਹੀ ਜਵਾਕ ਹੈਗੇ ਸੀ ਮਾਂ ਹੈ ਨਹੀਂ ਸੀ ਤੇ ਪਿਓ ਹੈਗਾ ਸੀ ਤੇ ਉਹ ਬੱਚਿਆਂ ਦੀ ਮਾਂ ਨਾਲ ਨਹੀਂ ਹੁੰਦੀ ਉਹਨਾਂ ਦੇ ਕੋਈ ਧਿਆਨ ਤਾਂ ਦਿੰਦਾ ਨਹੀਂ ਪਿਓ ਕਿੰਨਾ ਕ ਧਿਆਨ ਦੇ ਉਹ ਤਾਂ ਆਪ ਵਿਚਾ ਵਿਚਾਰਾ ਕਮਾਣ ਚਲਾ ਜਾਂਦਾ ਤੇ ਬੱਚੇ ਤਾਂ ਬਸ ਅੱਜ ਹੈ ਘਰ ਇੱਕ ਮਾਂ ਹੁੰਦੀ ਹੈ ਤੇ ਬੱਚੇ ਦਾ ਮਤਲਬ ਹੁੰਦਾ ਹੀ ਹੈ ਦੇਖ ਰੇਖ ਚ ਕਿਵੇਂ ਤਿਆਣ ਰੱਖਣਾ ਹੁੰਦਾ ਕਿਵੇਂ ਨੀ ਹਮ ਹਾਂਜੀ ਹਾਂ ਜੀ
ਬੱਚਿਆਂ ਦੀ ਜ਼ਿੰਦਗੀ, ਅੱਧੀ ਵੀ ਜ਼ਿੰਦਗੀ, ਅੱਧੀ ਨਰਕ ਬਣ ਜਾਂਦੀ ਏ, ਬੱਚਿਆਂ ਦੀ
ਹਾਂਜੀ, ਸਹੀ ਗੱਲ ਏ ਜੀ ਤੇ ਅੱਜ ਕੱਲ੍ਹ ਕੀ ਕਰੀਏ ਜੀ ਨਸ਼ਾ, ਬਸ ਆਹੀ ਪੰਜਾਬ 'ਚ ਜ਼ਿਆਦਾ ਨਸ਼ਾ ਹੋ ਗਿਆ ਹੋਰ ਤਾਂ ਇੰਨਾ ਨਹੀਂ ਏ
ਪੰਜਾਬ 'ਚ, ਹਾਂਜੀ ਹਾਂਜੀ, ਪੰਜਾਬ ਬਹੁਤ ਹੋ ਗਿਆ, ਨਸ਼ੇ ਦੀ ਆੜ ਵਿੱਚ ਕੋਈ ਆਪਣੀ ਦਾਦੀ ਨੂੰ, ਕੋਈ ਆਪਣੇ ਪਿਓ ਨੂੰ ਕੋਈ ਆਪਣੀ ਮਾਂ ਨੂੰ ਕਿੱਦਾਂ ਆ ਮਾਰਦੀ ਏ। ਕਹਿੰਦੇ ਜੀ ਨਸ਼ਾ ਕੀਤਾ ਸੀ ਪਤਾ ਨੀ ਲੱਗਾ, ਚੀਜ਼ ਈ ਏਦਾਂ ਦੀ ਏ ਇਹ ਨਸ਼ਾ।
ਨਸ਼ੇ ਯ ਬਹੁਤ ਗੰਦਾ ਨਸ਼ਾ ਹੈਗਾ ਏ, ਮੈਂ ਇੱਕ ਡਿਲੀਵਰੀ ਕਰਵਾਈ ਐ ਓਹ ਜਨਾਨੀ ਖੁਦ ਨਸ਼ਾ ਕਰਦੀ ਸੀ, ਉਹਨੂੰ ਆਪ ਨੂੰ ਹੈ ਈ ਨੀਂ ਸੀ। ਉਹ ਪ੍ਰੈਗਨੈਂਟ ਹੈਗੀ ਸੀ ਤੇ ਉਂਹਦਾ ਬੰਦਾ ਓਨੂੰ ਸਿੱਖਾ ਦਿੱਤਾ ਵੀ ਨਸ਼ਾ ਕਿਉਂਕਿ ਓਹ ਪਹਿਲਾਂ ਅਪਦੇ ਬੰਦੇ ਨੂੰ ਰੋਕਦੀ ਸੀ, ਵੀ ਤੁਸੀਂ ਨਸ਼ਾ ਨਾ ਕਰੋ ਨਾ ਕ ਓਨੇ ਬੰਦੇ ਨੇ ਐਵੇਂ ਤਾ ਵੀ ਉਹ ਆਪਦੀ ਬੁੜੀ ਨੂੰ ਵੀ ਮਤਲਬ ਨਾਲ ਲਾ ਲਿਆ ਵੀ ਆ ਮੈਨੂੰ ਰੋਕ ਕੇ ਨਾ ਤੇ ਰੋਕੇ ਨਾ ਤੇ ਉਹ ਮਤਲਬ, ਮਤਲਬ ਓਨੂੰ ਤਾਂ ਫਿਰ ਨਸ਼ਾ ਹੋ ਗਿਆ, ਉਹ ਤਾਂ ਦੋਨੋਂ ਜਣੇ ਨਸ਼ਾ ਕਰਨ ਲਾਗੇ ਤੇ ਉਹ ਬਾਦ 'ਚ ਪ੍ਰੈਗਨੈਂਟ ਹੋਈ ਤੇ ਓ ਬਾਅਦ ਚ ਬੱਚਾ ਵੀ ਮਤਲਬ, ਜਦੋਂ ਨਾਈਨਥ ਮੰਥ ਦੀ ਹੋ ਗਈ ਤਾਂ ਉਹ ਬੱਚਾ ਦਾ ਖ਼ਤਮ ਹੋਣਾ ਈ ਸੀ ਅੰਦਰ ਨਸ਼ਾ ਧਿਆਨ ਕਰ ਲਿੱਤਾ ਓਨੇ ਤੇ ਉਨੂੰ ਤਾਂ ਹੁਣ ਬੱਚੇ ਦਾ ਕੋਈ ਹੈਗਾ ਨਹੀਂ ਸੀ, ਮੇਰਾ ਬੱਚਾ ਹੈ ਕਿ ਨਈਂ ਹੈਗਾ ਓਨੇ ਤਾਂ ਬਸ ਨਸ਼ੇ ਮਗਂਣਾ ਰੇਆ ਓਨਾ ਨੇ।
ਹਮ ਤੇ ਬੱਚਾ ਫੇਰ ਹਾਂਜੀ-ਹਾਂਜੀ, ਹਾਂ, ਓਹੀ ਨਸ਼ਾ ਨਸ਼ਾ ਚੀਜ਼ ਈ ਏਦਾਂ ਦੀ ਭੈੜੀ ਏ, ਸਾਰੀ ਸੁਰਤ ਭੁਲਾ ਦੇਂਦਾ। ਕੀ ਮੇਰੀ ਰਿਸ਼ਤੇਦਾਰੀ ਐ, ਇਹ ਵੀ ਨੀ ਪਤਾ ਲਦਾ ਵੀ ਅਸੀਂ ਭੈਣ ਭਰਾ ਇਆ, ਕੀ ਐ ਕੀ ਨਹੀਂ, ਮਾਇੰਡ ਏਦਾਂ ਦਿਮਾਗ ਖਰਾਬ ਕਰ ਦਿੰਦਾ, ਹਾਂਜੀ।
ਜਨਾਨੀਆਂ ਵੀ ਬਹੁਤ ਨਸ਼ਾ ਕਰਦੀ ਏ ਜੀ ਅੱਜ ਕੱਲ੍ਹ ਤਾਂ
ਹਾਂ, ਜਨਾਨੀਆਂ ਬਹੁਤ ਜ਼ਿਆਦਾ ਈਆ। ਜਨਾਨੀਆਂ ਵਿਚਾਰੀਆਂ ਕਈ ਤੇ ਪੈਸੇ ਕਰਕੇ ਚਲੋ ਘਰ ਦਾ ਗੁਜ਼ਾਰਾ ਚੱਲੂਗਾ ਤੇ ਦੁੱਧ ਈ ਵੇਚੀ ਜਾਂਦੀਆਂ। ਕਈ ਬਈਰਾਣੀਆ ਵਗੈਰਾ ਲਗਾ ਲਓ ਤੁਸੀਂ ਜਿੱਦਾਂ ਤੇ ਕਿੱਦਾਂ ਵਿਚਾਰੀਆਂ ਇੱਦਾਂ ਮਤਲਬ ਸਾੜੀਆਂ ਵਿੱਚ ਪਾ-ਪਾ ਕੇ ਖ਼ਬਰਾਂ ਸੁਣਨ ਨੂੰ ਮਿਲਦੀਆਂ ਵਾ ਵੀ ਫਲਾਣੇ ਹੋਟਲ ਚ ਫੜਿਆ ਓਸ ਜਨਾਨੀ ਨੂੰ ਏਦਾਂ ਫੜਿਆ ਫੜਿਆ, ਹਾਂ। ਨਸ਼ਾ ਕੀਤਾ ਹੁੰਦੇ, ਨਸ਼ੇ ਦੀ ਆੜ ਚ ਓਨਾ ਨੂੰ ਪਤਾ ਲੱਗਦਾ ਨੀ ਕੁਛ, ਕੀ ਕਰਨਾ ਕੀ ਨਈਂ ਕਰਨਾ। ਏਦਾਂ ਦੇ ਬੰਦੇ ਤੋਂ ਤਾਂ ਲੋਕੀ ਓਦਾ ਈ ਪਰੇ ਰਹਿਣ ਤੇ ਚੰਗਾ ਰਹਿੰਦਾ
ਹਮਮ, ਸਈ ਗੱਲ ਐ ਜੀ। ਨਸ਼ੇ ਕਾਰਨ ਤਾਂ ਘਾਰਦੇ ਘਰ ਪਿੰਡਾਂ ਚ ਪਿੰਡੇ ਮਤਲਬ ਅੱਧਾ ਖ਼ਰਾਬ ਹੋ ਜਾਂਦਾ ਉਹਨਾ ਨਾ ਤਾਂ ਕਿਸੇ ਮਾਂ ਦੀ ਫ਼ਿਕਰ ਹੁੰਦੀ ਆ ਨਾ ਬੱਚ ਭਰਾ ਦੇ ਪਰਾ ਦੀ ਹੁੰਦੀ ਐ, ਨਾ ਆਪਦੀ ਉਹਨੂੰ ਬੇਟੀ ਵਿਖਦੀ ਵੀ, ਮੇਰੀ ਬੇਟੀ ਇਗੀ ਹੈ ਵਿਆਣ ਆਲੀ। ਹੈ ਕਿ ਹਾਂ ਉਹਨੂੰ ਬਸ ਸਿਰਫ਼ ਨਸ਼ੇ ਬਾਰੇ ਹੁੰਦੇਂ, ਮੈਨੂੰ ਨਸ਼ਾ ਮਿਲ ਜਾਏ ਬਸ।
ਹਾਂ, ਬਸ ਨਸ਼ਾ ਮਿਲ ਜੇ ਹਾਂਜੀ, ਨਸ਼ਾ ਚਲੋ ਕੋਈ ਵੀ ਲਗਾ ਲੋ। ਬੀੜੀ ਜਾਂ ਸਿਗਰਟ ਤਾਂ ਲਗਾ ਲੋ ਮਾੜਾ ਤੇ ਓਹ ਵੀ ਹੈਗਾ ਐ। ਪਰ ਚਲੋ, ਉਹ ਨਾਲ ਫਿਰ ਵੀ ਬੰਦਾ ਚਲੋ ਟਾਈਮ ਕਢ ਜਾਂਦਾ ਏ ਤੇ ਜਿਹੜੇ ਦੂਸਰੇ ਆ ਤੇ ਉਹਨਾਂ ਦੇ ਬਸ ਮਸੀ ਛੇ ਮਹੀਨੇ।
ਹਾਂਜੀ, ਆਹ ਚਿੱਟੇ ਦਾ ਨਸ਼ਾ ਸਾਰਿਆਂ ਤੋਂ ਵੱਡਾ ਹੈਗਾ ਐ।
ਸਭ ਤੋਂ ਵੱਧ ਹਾਂਜੀ ਹਾਂ, ਚਿੱਟੇ ਦਾ ਹਾਂਜੀ, ਹੁਣ ਆ ਪਤਾ ਨੀ ਕੀ ਨਵਾਂ ਈ ਟਰੈਂਡ ਚੱਲਿਆ ਪੇਪਰ ਪੂ ਓ ਬੱਚੇ, ਉਹ ਨਵੇਂ-ਨਵੇਂ ਬੱਚੇ ਟਰਾਈ ਕਰਨ ਡਏ, ਪੇਪਰ ਪੀਣਾ ਜੀ, ਆਹ ਕਰਨਾ ਉਹ ਕਰਨਾ ਪੇਪਰ ਪੁ
ਹਾਂ, ਕੋਈ ਪਤਾ ਨੀ ਮੈਂਨੂੰ ਤਾਂ ਚੀਜ਼ ਦੇ ਬਾਰੇ ਨੌਲੇਜ ਨਹੀਂ ਐ, ਮੈਨੂੰ ਤਾਂ ਚਿੱਟੇ ਬਾਰੇ ਜ਼ਿਆਦਾ ਐ ਗੀ ਸਾਡੇ ਤਾਂ ਇੱਧਰ ਚਿੱਟਾ ਮਤਲਬ ਹੋ ਜਾਂਦਾ ਵੀ, ਮਤਲਬ ਉਹ ਚਿੱਟਾ ਪੀ ਕਿ ਉੱਥੇ ਇਸ ਸਰਿੰਜ ਲਾ ਲਈ, ਓਨੇ ਓਵਰਡੋਜ ਲਿਆ ਚ ਉਹ ਖਤਮ ਹੋ ਗਿਆ, ਜੋ ਖਤਮ ਹੋ ਜਾਏ ਫੋਨਾਂ ਚ ਇੰਨੀ ਇਹ ਪਾਉਂਦੇ ਇੰਨਾ ਮਤਲਬ ਹੁੰਦਾ ਵੀ ਅੱਜ ਓਹ ਖਤਮ ਹੋ ਗਿਆ, ਅੱਜ ਓਹ ਖਤਮ ਹੋ ਗਿਆ, ਅੱਜ ਉੱਥੇ ਉਹ ਫੜੀ ਗਿਆ ਤੋ ਐਵੇਂ ਹੋ ਗਿਆ ਜੀ, ਬਹੁਤ ਜ਼ਿਆਦਾ ਬੁਰਾ ਹਾਲ ਹੈਗੇ ਅੱਜ ਕੱਲ੍ਹ ਤਾਂ।
ਪਰਮਾਤਮਾ ਤੋਂ ਵੀ ਨੀ ਡਰਦੀ ਲੋਕੀ, ਵੀ ਨਹੀਂ ਇਹ ਵੀ ਨੀ ਸੋਚ ਜੇ ਸਾਡੀ ਫੈਮਿਲੀ ਦਾ ਕੀ ਹੋਊਗਾ ਸਾਨੂੰ ਕੁਛ ਹੋ ਗਿਆੇ ਕਿੱਦਾਂ ਹੈ ਹੀ ਨ ਅਸਰ ਹੀ ਨਹੀਂ ਹੁੰਦਾ ਕੁਛ ਵੀ ਬਸ ਜੇ ਅਸੀਂ ਕਰਨਾ ਤੇ ਬਸ ਕਰਨਾ ਕੋਈ ਫ਼ਰਕ ਨਹੀਂ ਪੈਂਦਾ ਉਹਨਾ ਨੂੰ।
ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਉਹਨਾਂ ਨੂੰ ਕੁਛ ਨਹੀਂ ਆਉਂਦਾ ਉਹਨੂੰ ਸਿਰਫਿਰ ਨਸ਼ਾ ਵੇਖਦਾ ਵੀ ਮੈ ਤਾਂ ਨਸ਼ਾ ਮਿਲ ਜ ਜਿੱਥੋਂ ਮਰਜ਼ੀ ਮਿਲ ਜੇ ਬਸ
ਹਾਂਜੀ ਜਿਹੜਾ ਮਰਜ਼ੀ ਦੇਵੇ ਘਰ ਦੀਆਂ ਚੀਜ਼ਾਂ ਚੱਕ ਚੱਕ ਕੇ ਵੇਚੀ ਜਾਂਦੇ ਨਸ਼ੇ ਵੇਲੇ ਦੇ ਕੋਈ ਸਿਲੰਡਰ ਵੇਚਤਾ ਕੋਈ ਕੱਪੜੇ ਅੰਦਰੋਂ ਅਲਮਾਰੀਆਂ ਚੋਂ ਕੱਢ ਕੱਢ ਕੇ ਨਵੇਂ ਸੂਟ ਵਗੈਰਾ ਪਏ ਹੁੰਦੇ ਉਹ ਵੀ ਚੱਕ ਚੱਕ ਵੇਚੀ ਜਾਂਦੇ
ਹਾਂਜੀ ਹਾਂਜੀ ਜਦੋਂ ਘਰ ਦਾ ਸਮਾਨ ਵਿਕ ਜਾਂਦਾ ਹੈ ਨਾ ਉਸ ਤੋਂ ਬਾਅਦ ਉਹ ਚੋਰੀ ਚੈਰੀ ਕਰਨ ਲੱਗ ਜਾਂਦੇ ਹੈ ਜੀ ਤਾਂ ਹੀ ਤਾਂ ਇਨਨੀ ਚੋਰੀ ਹੋਣ ਲੱਗਿਆ ਨਸ਼ੇ ਕਰ
ਵੀ ਨਸ਼ਾ ਚੀਜ਼ ਏਦਾਂ ਦੀੜ ਹਾਂਜੀ ਨਸ਼ਾ ਚੀਜ਼ ਏਦਾਂ ਦੀ ਬੁਰੀ ਹੈ
ਫਿਰ ਉਹ ਨਸ਼ਾ ਕਰਦਾ ਫਿਰ ਚੋਰੀ ਕਰਦਾ ਚੋਰੀ 'ਚ ਪਤਾ ਨਹੀਂ ਕਿੰਨੀ ਕਤਲ ਕਰ ਦਿੰਦਾ
ਕਤਲ ਕਪਦਾ ਆ ਹਾਂ ਕਿਸੇ ਕਿਸੇ ਪਰਿਵਾਰ ਦਾ ਹਾਂ ਇਹ ਤਾਂ ਉਹਨੂੰ ਹਾਂ ਨਸ਼ੇ ਕਰਕੇ ਕਰਦਾ ਉਹਨੂੰ ਇਹ ਮੈਨੂੰ ਨਸ਼ਾ ਮਿਲੀ ਜਾਵੇ ਤਾਂ ਵਧੀਆ ਗੱਲ ਆ ਪਰ ਨਹੀਂ ਇਹਦਾ ਨੂੰ ਨੁਕਸਾਨ ਬਹੁਤ ਜ਼ਿਆਦਾ ਇਹਦਾ ਲੋਕ ਦੁਨੀਆਂ ਸਮਝਦੇ ਨੀ ਗ ਬਸ ਇੱਕ ਵਾਰ ਲੋਕਾਂ ਦਾ ਬਣਾਇਆ ਹੋਇਆ ਹ ਨਸ਼ੇ ਦਾ ਤੇ ਇਹ ਨੀ ਪਤਾ ਆਪਣੀ ਫੈਮਿਲੀ ਪਿੱਛੋਂ ਬਰਬਾਦ ਹੋ ਜਾਂਦੀ ਹੈ
ਸਹੀ ਗੱਲ ਹੈ ਜੀ
ਹੀ
ਜੀ
ਨਸ਼ਾ ਚੀਜ਼ ਹੀ ਬੜੀ ਬੁਰੀ ਨਸ਼ਾ ਤੇ
ਬਹੁਤ ਗੰਦਾ ਹਾਲ ਹੈ ਜੀ ਅੱਜ ਕੱਲ੍ਹ ਤਾਂ ਪੰਜਾਬ ਦਾ ਤੁਸੀਂ ਮਤਲਬ ਪੰਜਾਬ ਸਾਈਡ ਜਚ ਜੀ
ਹਾਂਜੀ ਹਾਂਜੀ ਪੰਜਾਬ ਸਾਈਡ ਚ
ਹਮ ਤਾਂ ਹੀ ਤਾਂ ਬਹੁਤ ਗੰਦਾ ਹਾਲ ਹੈ ਇੱਧਰ ਵੋਡੋ ਏਰੀਏ ਚ ਤਾਂ ਜਿਹੜੇ ਫਾਜ਼ਿਲ ਸਾਈਡ ਹੈਗਾ ਇੱਧਰ ਤਾਂ ਬਹੁਤ ਜ਼ਿਆਦਾ ਹੈਗਾ ਉੱਧਰੋਂ ਤਾਂ ਕਹਿੰਦੇ ਉੱਧਰੋਂ ਤਾਂ ਨਸ਼ਾ ਹੁੰਦਾ ਹੈ ਸਾ ਪੰਜਾਬ ਮਤਲਬ ਇੱਧਰੋਂ ਰਾਜ ਪਾਕਿਸਤਾਨ ਤੋਂ ਆਂ ਪਤਾ ਨਹੀਂ ਜੀ
ਹਾਂ ਨਸ਼ਾ ਜਿੱਧਰੋਂ -ਜਿੱਧਰ ਮਰਜੀ ਦੇਖ ਲਓ, ਸਾਰੇ ਪਾਸੇ ਹੁਣ ਇਹੀ ਹਾਲ ਆ, ਕੋਈ ਪਿੰਡ ਦਾ ਸੁਣ ਲੋ, ਕੋਈ ਸ਼ਹਿਰ ਦਾ ਸੁਣ ਲੋ, ਬਾਹਰ ਫੋਰਨ ਕੰਟਰੀਆਂ ਦਾ ਸੁਣ ਲੋ, ਸਾਰੇ ਪਾਸੇ ਏਹੀ ਹਾਲ ਹੈ ਹੁਣ ਹ, ਹ, ਬਸ ਮੁਲਕ ਤਬਾਹ ਕਰਨ ਲਿੱਤੇ ਹੋਏ ਨਸ਼ੇ ਚ,
ਹਾ ਸਹੀ ਗੱਲ ਹੈ ਜੀ, ਜੇ ਨਸ਼ਾ ਨਾ ਹੋਵੇ ਨਾ, ਤਾਂ ਪੰਜਾਬ ਦਾ ਬਹੁਤ ਮਤਲਬ ਬਹੁਤ ਵਧੀਆ ਹੈਗਾ, ਪੰਜਾਬ ਸਾਰਾ, ਤੋਂ ਵਧੀਆ ਹੈਗਾ ਸੀ ਜਿਲਾ, ਕਹਿੰਦੇ ਪੰਜਾਬ ਵਰਗਾ ਤਾਂ ਕੋਈ ਹੈ ਈ ਨਹੀਂ, ਅਤੇ ਹੁਣ ਪੰਜਾਬ ਸਭ ਤੋਂ ਮਤਲਬ ਨੀਚੇ ਹੋ ਗਿਆ, ਸਾਰਿਆਂ ਤੋਂ ਨੀਚੇ ਹੋ ਗਿਆ ਪੰਜਾਬ,
ਹਾਂਜੀ ਹਾਂ ਬਸ ਓਹੀ ਪੋਲੀਟੀਕਲ ਲਾਈਨ ਵਾਲੀ ਲਗਾ ਲਓ, ਹਮ
ਹਾਂਜੀ।
ਹਾਂ ਇੱਧਰ -ਉਧਰੋਂ ਨਸ਼ਾ ਇੱਧਰੋ ਵੀ ਸਪਲਾਈ ਕਰਨੀ ਸਪਲਾਇਰ ਲਾ ਲੋ ਇਹ ਕਰਾਂਦੀਆ ਵੀ, ਗੌਰਮੈਂਟ ਈ ਪਈ ਹੈ, ਸਰਕਾਰ ਈ ਆ, ਜੋ ਮਰਜੀ ਲਗਾ ਲੋ ਹੁ ਜੇ ਚਾਹਵੇ ਤੇ ਨਕੇਲ ਪਾ ਸਕਦੇ ਆ, ਨਕੇਲ ਪਾ ਸਕਦੇ ਆ, ਪਰ ਆਪਣੇ, ਪੋਲੀਟੀਕਲ ਲੀਡਰ ਜਿਹੜੇ ਵਿੱਚ, ਉਹ ਰਲੇ ਹੋਏ ਐ ਕਈ ਵਿੱਚ,
ਹਾਂਜੀ ਤਾਂਹੀ ਤਾਂ ਨਸ਼ਾ ਫੈਲਾਉਂਦੇ ਆ ਫਿਰ, ਇਹਨਾਂ ਨੂੰ ਪ੍ਰੋਫਿਟ ਹੁੰਦਾ ਹੋਵੇਗਾ,
ਹਾਂ ਪ੍ਰੋਫਿਟ ਹੁੰਦਾ ਹਾਂ, ਟਰੱਕਾਂ ਦੇ ਟਰੱਕ ਆਉਣੇ ਕਿ ਨਿੱਕੀ ਨਿੱਕੀ ਜਿ, ਪੂਰੀ ਪੰਜ ਸੌ -ਚਾਰ ਸੌ ਏਦਾਂ ਮਿਲਦੀ ਐ ਨਿੱਕੀ- ਨਿੱਕੀ ਜੇਈ,
ਹਾਂਜੀ।
ਮੈਂ ਕੇਆ ਨਿੱਕੇ-ਨਿੱਕੇ ਨਸ਼ੇ ਜੇ, ਪੁੜੀਆਂ ਚਾਰ ਪੰਜ ਸੌ -ਚਾਰ ਪੰਜ ਸੌ ਦੀਆਂ ਮਿਲਦੀਆਂ, ਓਹੀ ਘਰ ਬੰਦਾ ਆਪਣਾ ਸਮਾਨ ਲੈ ਕੇ ਆਵੇ ਰਾਸ਼ਨ, ਪਾਣੀ ਦਾ ਕਿੰਨਾ -ਕਿੰਨਾ ਟਾਈਮ ਲੰਘ ਜਾਂਦਾ,
ਹਾਂਜੀ -ਹਾਂਜੀ ਸਈ ਗੱਲ ਐ ਜੀ,
ਠੀਕ ਐ, ਤੇ ਬਸ ਉਹ ਵੀ ਇੱਕ, ਇੱਕ ਦਿਨ ਚ ਕਰਦੇ ਇੱਕ ਦਿਨ ਦਾ ਪੰਜ ਸੌ ਰੁਪਏ ਦਾ ਖਰਚਾ ਇੱਕ ਟਾਈਮ ਦਾ,
ਲਗਾ -ਲਗਾ ਕੇ ਡਰਾਈਵਿੰਗ ਕਰਦੇ ਆ ਤੇ ਕਿੰਨੇ ਕਿਦਾ ਹੁੰਦੇ ਹੈ, ਨਸ਼ੇ ਕਾਰਨ ਹੁੰਦੇ ਆ ਸਾਰਾ ਕੁਛ ਆ, ਨਸ਼ੇ ਕਾਰਨ ਹੁੰਦੇ ਆ, ਜੀ ਇੱਕ, ਇੱਕ ਤਾਂ ਉਹ ਆਪ ਤਾਂ ਜਾਂਦਾ -ਜਾਂਦਾ ਹੋਰ ਕਿਸੇ ਨੂੰ ਹੋਰ ਵਿੱਚੇ ਲੈ ਕੇ ਜਾਂਦਾ, ਉਹ ਤੀਜਾ ਵੀ ਆ ਜਾਂਦਾ, ਜੋ ਉੱਥੇ ਪਤਾ ਨਈ ਕਿੰਨੇ ਨੂੰ ਮਾਰ ਕੇ ਜਾਂਦਾ ਹੈ ਉਹ।
ਹਾਂ ਕਿੰਨਿਆਂ ਨੂੰ ਮਾਰ ਕੇ ਉਹੀ ਨਸ਼ਾ ਬਹੁਤ ਬੁਰੀ ਚੀਜ਼ ਹੈ ਹੁ,
ਹਾਂਜੀ ਨਸ਼ੇ ਕਾਰਨ ਹੀ ਬਸ। ਐਕਸੀਡੈਂਟ ਹੁੰਦੇ ਆ, ਨਸ਼ੇ ਕਾਰਨ ਈ ਚੋਰੀਆਂ ਹੋ ਗਈਆ ਨਸ਼ੇ ਕਾਰਨ। ਸਾਰਾ ਕੁਛ ਹੋਏ ਪਿਆ, ਸਾਰਾ ਕਿਸੇ ਨੂੰ ਕਿਡਨੈਪ ਕਰਦੇ ਹੋ ਤਾਂ ਨਸ਼ੇ ਕਾਰਨ ਹੀ ਕਰਦੇ। ਹੈ ਉਹਨਾਂ ਨੂੰ ਪੈਸੇ ਮਿਲਦੇ ਨੀ, ਤੇ ਉਹ ਬਸ। ਬੱਚਿਆਂ ਨੂੰ ਚੁੱਕ ਲਿਆ, ਇਧਰੋਂ ਕਿਸੇ ਕੁੜੀ ਨੂੰ ਮਤਲਬ ਲੈ ਕੇ, ਬਸ ਨਸ਼ੇ ਕਾਰਨ ਸਾਰਾ ਕੁਛ ਨਸ਼ੇ ਕਾਰਨ ਹੋਇਆ ਪੇਆ,
ਹਮ ਖਤਮ ਹੋਣਾ ਚਾਹੀਦਾ ਏ ਨਾ ਨਸ਼ਾ ਸਾਰਾ ਹਮ ਖਤਮ ਹੋਣਾ ਚਾਹੀਦਾ।
ਖਤਮ ਹੋ ਗਿਆ ਨਾ ਤਾਂ ਸਾਰਾ ਕੁਛ ਸਿਸਟਮ ਸਹੀ ਹੋ‌ ਜੇ। ਹੈਗਾ ਸਾਰਾ ਸਿਸਟਮ, ਹਾਂਜੀ।
ਨਸ਼ਾ ਮੁਕਤ ਸੈਂਟਰ ਸੂਟਰ ਬਥੇਰੇ ਬਨੇ ਆ, ਨਸ਼ਾ ਛੁਡਾਊ ਕੇਂਦਰ ਪਰ ਨਹੀਂ ਉਹ ਵੀ ਅੰਦਰ ਬੋਤ, ਬੁਰਾ ਹਾਲ ਕਰਦੇ ਆ ਬੱਚਿਆਂ ਦਾ, ਮਾਰਦੇ -ਕੁੱਟਦੇ ਬਹੁਤ ਆ ਬੱਚਿਆਂ ਨੂੰ ਅੰਦਰ
ਹਾਂ ਕਰਦੇ ਆ ਜੀ।
ਹਾਂਜੀ -ਹਾਂਜੀ। ਠੀਕ ਹੈ ਜੀ ਓਕੇ ਜੀ -ਓਕੇ ਹਾਂ।
ਕੀ ਹੈਗੇ ਨੇ,